ਹੈਲੋ।
ਹੈਲੋ।
ਹਾਂ।
ਤੇ ਫੇਰ ਅ ਰੋਜੀ ਅ ਰੋਜੀ ਐਹਂਦੀ ਝਾੜ ਪਾਇਆ ਜੇ ਚੰਗੀ
ਹੂੰ ਹੂੰ
ਮੈਂ
ਕੀ ਹੈਲੋ।
ਰੋਜ਼ੀ ਐਨ ਦੀ ਚਾੜ ਪਾਇਆ ਜੇ ਚੰਗੀ।
ਅੱਛਾ।
ਮੈਂ ਕਿਹਾ ਮੈਂ ਕਿਉਂ ਪਾਵਾਂ ਜਦੋਂ ਕਦੀ ਕੋਈ ਮੇਰੇ ਅੱਗੇ ਦੁੱਖੜੇ ਹੋਵੇਗਾ ਨਾ
ਹੂੰ।
ਜਦੋਂ ਕੋਈ ਦੁੱਖੜੇ ਰੋਏਗਾ ਤੇ ਹਾਂ ਸਪੈਸ਼ਲ ਕਰਾਂ ਮੈਂ ਕਿਹਾ ਉਹ ਬੜੀ ਟੈਲੀਫੋਨ ਕਰਦੀ।
ਹਾਂ, ਉਹੀ ਤੇ ਮੈਨੂੰ ਐਵੇਂ ਕਿਆ, ਮੈਨੂੰ ਐਵੇਂ ਕਿਆ, ਦੇਖੋ ਕੋਈ ਗੱਲ ਹੋਏਗੀ, ਗੱਲ ਕਰੇਗਾ
ਹਾਂ, ਮੈਂ ਕਿਹਾ ਜਦ ਓ ਗੱਲ ਕਰੇਗਾ, ਮੈਂ ਕਿਹਾ ਤੂੰ ਵੀ ਨਾ ਕਰਨ ਬਹਿਜੀ। ਕਹਿੰਦੀ ਮੈਂ ਕਰਾਂਗੀ। ਮੈਂ ਓਨੁ--ਦੱਸ ਮੈਂ ਕਿਹਾ ਤੂੰ, ਅ ਕ ਕਹਿੰਦੀ ਮੈਂ ਕਵਾਂਗੀ, ਤੁਸੀਂ ਕਿਉਂ ਕਰਦੇ ਪਓ ਮੈਂ, ਕ ਤੂੰ, ਤੈਨੂੰ ਲੋੜ ਨੀ ਰੋਜ਼ੀ ਅੱਗੇ ਕਰਨ ਦੀ, ਮੈਂ ਤੇ ਤੇਰੇ ਕੰਨੋ ਇਹ ਪੁੱਛਣਾ ਸੀ, ਵੀ ਤੂੰ ਜਿਹੜੇ ਮੈਂ ਤੇਰੇ ਨਾਲ ਗੱਲਾਂ ਕਰਨੀਆਂ ਤੂੰ ਪਹੁਚਾਂਦੀ ਤੇ ਨੀ ਐ ਥੇ ਕਹਿੰਦੀ ਨਈ-ਨਈ ਮਾਮੀ ਹਾਏ। ਤੁਸੀਂ ਕੀ ਕਿਆ ਡੇਵੀਲ ਮੈਨੂੰ ਤੇ ਆਪ ਨੀ ਚੰਗਾ ਲੱਗਦਾ ਪਿਆ ਹੈਗਾ, ਤੇ ਮੈਂ ਕਿਹਾ, ਤੇਰੇ ਨਾਲ ਗੱਲਬਾਤ ਕਰਨ ਡਿਆ ਨਾ, ਉਹਨੇ ਤੇਰੀ ਬੁਰਾਈ ਕੀਤੀ ਕੋਈ, ਉਹਨ ਅ ਕ, ਕਰਨ ਤੇ ਓ ਮੇਰੀ ਬੁਰਾਈ ਦਿਆ ਨਾ।
ਹੂੰ, ਹੂੰ।
ਕਹਿੰਦੀ ਹਾਂ, ਇਹ ਦੱਸ ਅਸੀ ਕੀ ਗੱਲਾਂ ਕਰ ਲੈਣੀਆ ਸਨ, ਅਸੀ ਵਿੱਚੋਂ ਕੀ ਖੱਟ ਲੈਣਾ ਸੀ, ਮੈਂ ਕਿਹਾ ਸੁਣਨਾ ਚਾਂਦੀ ਅਗਲਿਆਂ ਮੈਨੂੰ ਵਿਖਾਂਦਾ ਫਿਰਦਾ ਸੀ, ਤੇ ਮੈਂ ਮਾੜਾ ਤੇ ਨੀ ਸੀ ਕਿਆ, ਵੀ ਇਹਨੁ ਮਾੜਾ-ਮਾੜਾ ਧਵਾਲਿਆ।
ਹਾਂ-ਹਾਂ-ਹਾਂ।
ਤੈਨੂੰ ਸਲਾਹੀ ਦੇਣੀ ਸੀ ਆਪੀ ਹੋਰ, ਇਹਨੂੰ ਮੈਂ ਸੂਟਾਂ ਦੀ ਵੀ ਮਾੜੀ ਜੀ ਸਲਾਹ ਦੇ ਦੀਣੀ ਸੀ, ਵੀ। ਕੀ ਕਰਨੀ ਏ, ਕੀ ਨੀ ਕਰਨੀ, ਨਾਂ। ਕਹਿੰਦੀ ਫੇਰ ਸੁੱਟਾਂ ਬਾਰੇ ਕਹਿਣ ਲੱਗਿਆ ਵਾਪਸ ਨੀ ਹੁੰਦੇ ਪਏ, ਕਹਿੰਦੀ ਮੈਂ ਕਿਹਾ ਡੈਡੀ ਤੁਸ ਤੇ, ਉਹ ਹੋਏ-ਹੋਏ ਐਵੇਂ ਵਾਪਸ ਕਰਦੇ ਪਏ ਓ। ਤੇ ਤੁਸੀਂ ਰੱਖਲੋ, ਤੇ ਇਹ, ਇੱਕ ਮ੍ਹਾਣੀ ਨੂੰ ਦੇਦੀਂ, ਇੱਕ ਮੈਨੂੰ ਦੇ ਦੀ। ਤੇ, ਤਿੰਨ ਮੰਮੀ ਸੁਵਾ-ਸੂਵੇ ਲਿਓ ਫਿਰ ਤੇ ਮੰਮੀ
ਚਲ ਕੋਟਨ ਦੇ ਸਵਾਲੇ ਬਾਕੀ ਰੱਖ ਦਵੇ, ਉਹਨਾਂ ਦਾ ਕਿਹੜਾ ਰਿਵਾਜ ਜਾਂਦਾ ਪਿਆ ਫ--ਜਿਹੜੇ ਵਧੀਆ ਵਾਲੇ ਨੇ।
ਟੀ ਜੋਗੇ ਰੱਖਣੇ ਸੂ ਤੇ ਰੱਖ ਦਵੇ, ਇੱਕ ਸੰਵਾਲਵੇ ਆਪ, ਤੇ ਇੱਕ-ਇੱਕ ਤੇ ਉਹ ਆਂਦੀ 'ਮਾਮੀ! ਚੱਕਰ ਇਹ ਆ ਨਾ ਦੇਣੇ ਜੋ ਨਹੀ ਇਹਣੇ।
ਹਾਂ, ਬਸ ਉਈ ਏ ਨਾ।
ਹਾਂ, ਹਾਂ ਦਿੱਤਾ ਆਹਂਦੀ ਸੀ ਦਿੱਤਾ ਜੋ ਨੀ ਨਾ, ਫਿਰ ਉਹ ਦਿਲ ਘੱਟਦਾ ਏ। ਜ ਦਿਲ ਘੱਟਦਾ ਏ, ਜਦੋਂ ਆਂਦੇ ਨੇ ਲੈਣਾ ਸੀ ਸਿੱਖੀਏ ਨਾ, ਤੇ ਦੇਣਾ ਵੀ ਸਿੱਖੀਏ।
ਸੱਚੀ ਗੱਲ ਏ, ਤੇ
ਤੇ, ਮੈਂ ਅਖਿਆ ਤੂੰ ਹੁਣ ਵਾਪਿਸ ਕਰਕੇ ਆਏਂਗਾ, ਉਹਨੇ ਕਿਹਾ ਵਾਪਸ ਕਰ ਜਾਓ। ਜਦੋਂ ਕਦੀ ਤੁਸੀਂ ਲੈਣੇ ਹੋ ਫਿਰ ਲੈ ਮਾਨੀ ਉਹ ਪੰਜ-ਹਜ਼ਾਰ ਦੇ ਸੂਟ ਹਨ, ਜਿਹੜਾ ਤਿੰਨ-ਹਜ਼ਾਰ ਦਾ ਸੂਟ ਹੋਏਗਾ ਨਾ ਉਹਨੂੰ ਪੰਜ ਹਜ਼ਾਰ ਦਾ ਬਣਾਕੇ ਦੱਸਾਂਗੀ, ਤੇ ਕੀ ਕਰ ਲੇਗਾ?
ਹਾਂ, ਉਹੀ ਤੇ ਪਾਗਲ ਨੇ ਹੋਰ ਕੀ। ਮੈਂ ਤੇ ਹਰਸ਼ ਨੂੰ ਵੀ ਓਦਨ ਕਿਹਾ ਸੀਗਾ, ਮੈਂ ਕਿਹਾ ਤੁਸੀ ਰਾ ਖਲੋ ਮੈਂ ਕਿਹਾ ਤੁਾਨੂੰ ਕੀ ਆਫਤ ਆਈ ਹੋਈ, ਜਿੰਨਾ ਦਾ ਸੂਟ ਸੀ ਮੈਂ ਕਿਹਾ।
ਹਾਂ।
ਓਹਨਾਂ ਦੇ ਰ੍ਹਵਾਜ਼ ਚੱਲਦੇ ਪਏ ਨੇ, ਕੋਈ? ਕੋਟਨ ਕੋਟਨ-ਕਾਟਨ ਦੇ ਸਵਾ ਲਵੋ। ਹੋਰ
ਜੋੱਤੀ ਸਵਾਣੇ ਕਿ? ਇੱਕ ਸਵਾਂਲਵੇ, ਜਿਹੜਾ ਬਿਨਾ ਚੁੰਨੀ ਤੋਂ ਸੀ। ਦੂਜੇ ਚੱਲ ਭੱਜ ਨਾਲ, ਧੀਆਂ ਨ ਦੇ ਲਵੇ। ਉਝ, ਦਿਮਾਗ ਨਹੀਂ ਨਾ ਹੈਗਾ। ਆਂਦੀ ਨੀ ਨਾ, ਖੁੱਦ ਕੇ ਨੀ ਪੈਂਦੀ, ਵੀ ਮੈਂ ਕੁੜੀਆਂ ਵਾਲੀ ਆਂ।
ਹਮੇਸ਼ਾ ਬੰਦਾ ਪੈਸੇ, ਕਈ ਵਾਰ ਪੈਸੇ ਨਹੀਂ ਹੁੰਦੇ, ਕਦੇ ਸੂਟ ਫੜਾ ਛੱਡ ਜਵਾਂ ਪਦਾ
ਵੀ ਸੂਟ, ਗ੍ਰੀਨ ਸੂਟ ਕਰ ਲੈਂਨਾ?
ਹਾਂ। ਚੀਚੀਂ
ਪੁਛ ਦੀ ਨੀ ਨਾ, ਦੇਣ ਦਾ ਭਾਅ। ਪਤਾ ਈ ਨੀ ਸੀ ਨਾ, ਕਹਿੰਦੀ ਫਰ ਬ ਮਾਮੀ, ਮਾਮੀ ਤੈਨੂੰ ਗੁੱਸਾ ਲੱਗੇ ਆਂਦੇ ਪਏ ਓ ਤੇ ਮਾ, ਮਾਵਾਂ ਨੂੰ ਹੁੰਦਾ ਏ ਧੀਆਂ ਦਾ। ਨੀ ਮੇਰੀ ਦਰਾਣੀ ਕਹਿੰਦੀ ਮੈਨੂੰ ਇੰਨਾ ਗੁੱਸਾ ਚੜ੍ਹਦਾ ਏ।
ਵੇਹਲੋ
ਅ ਕਦੀ ਕੁੱਛ ਲਈ ਜਾਂਦੀ ਕਦੀ ਕੁਛ ਲਈ ਜਾਂਦੀ ਓ। ਮੇਰੀ ਮੰਮੀ ਨੇ ਆਹ ਸੂਟ ਲਿਤਾ ਮੈਂ ਕਿਉ ਉਹਨੂੰ ਵਿਖਾਵਾਂ। ਮੈਂ ਕਿਹਾ ਹਾਂ ਹੁਣ ਤੇਰੀ ਕਦਰ ਤੈਨੂੰ ਹੁਣ ਪਤਾ ਲੱਗੇਗਾ ਅਸਲੀ ਗੱਲ ਦਾ ਮੈਂ ਕਿਹਾ ਤੈਨੂੰ ਹੁਣ ਪਤਾ ਲੱਗੇਗਾ, ਹੁਣ ਅਸੀਂ ਵੀ ਮੇਰੇ ਮੰਮੀ ਨੂੰ ਕਿੱਧਰ ਮਿਲੇ ਨਾ ਮੇਰੀ ਮੰਮੀ ਕਹਿੰਦੀ ਹੈ ਵੀ ਮੈਨੂੰ ਨੀਟੂ ਵਿਖਾਉਂਦੀ ਹੁੰਦੀ ਨਾ ਕਈ ਵਾਰ ਤਾਂ ਜੇ ਮੇਰੀ ਮੰਮੀ ਕੋਲ ਨਾ ਹੋ ਨਾ ਉਹ ਆਪਣੇ ਮਤਲਬ ਦਾ ਚੁੱਕ ਲੈਂਦੀ ਏ, ਤੇ ਜੇ ਮੇਰੇ ਮੰਮੀ ਕੋਲ ਪਏ ਨੇ ਨਾ ਮੰਮੀ ਮੇਰੀ ਗੂੜੇ ਲੈਣਦੀ ਏ ਵੀ ਮੈਂ ਆਪਣੇ ਕੁੜੀਆਂ ਨੂੰ ਦੇਣਾ ਤੇ ਇਹਨੂੰ ਤੇ ਅਸੀਂ ਲਾਲ ਦੀ ਤਾਂ ਭੈਣ ਇਹਨੇ ਤੇ ਲਾਹ ਹੀ ਸਵਾਦ
ਨਹੀਂ ਸਵਾ ਲੈਂਦੀ ਏ ਕੁ ਨੀ ਵਹਿੰਦੀ ਵਹੰਦੀ ਵੀ ਮੈਨੂੰ ਜੱਚਣਾ ਕਿ ਨਹੀਂ ਜੱਚਣਾ
ਕਿਵੇ ਮੈਂ ਧੀਆਂ ਵਾਲੀਆਂ
ਇਹਨ ਤਈ ਕੋ ਨ ਕਦੀ ਤੇ
ਹਾਂ
ਵਿਗਾੜਿਆ ਰੋਜ਼ੀ ਨੀ ਹੈ ਸਾਰਾ
ਮੈਂ ਕਿਹਾ ਮੈਂ ਕਿਹਾ ਰੋਜ਼ੀ ਤੇ ਤੂੰ ਵਿਗਾੜਿਆ ਈ ਇਹਨੂੰ, ਪਹਿਲੇ ਵਿਗਾੜਿਆ ਹੀ ਰਾਣੋ ਨੇ ਪਹਿਲੇ ਵਿਗਾੜੇ ਹੀ ਰਾਣੂ ਨੇ, ਇਹਨੂੰ ਰਾਣੂ ਦਾ ਭਾਰ ਹੋਵੇ ਨਾ ਮੈਨੂੰ ਦੇਣਾ ਈ ਵੀ ਧੀ ਆਈਏ ਮੇਰੇ ਬੂਹੇ ਨੂੰ ਦੇਣਾ ਭਾਵੇਂ ਸੋ ਦੇਖ ਕੇ ਚੜਕ ਲੈਣਾ
ਹਾਂ
ਤੇ ਇੱਕ ਘੰਟੇ ਦਾ ਵੀ ਭਾਰ ਹੁੰਦਾ ਹੈਂ ਤੇ ਦੂਜਾ ਹੁਣ ਉਧਰ ਮੀਤ ਆਈ ਮੀਤ ਨੂੰ ਸੌ ਰੁਪਇਆ ਦਿੱਤਾ
ਜੈ ਰਾਮ
ਮੀਤ ਆਈ ਬੇਚਾਰੀ ਆਲੂ ਬੁਖਾਰੇ ਚ ਲਿਆਈ ਸੀ ਫਿਰ ਸੌ ਰੁਪਇਆ ਮੰਮੀਆਂ ਕਹਿੰਦੀ ਸੌ ਰੁਪਇਆ ਦੇ ਸੋ
ਹਮ
ਸੋ ਰੁਪਇਆ ਦਿੱਤਾ ਤੇ ਇਹਨੂੰ ਹੁੰਦਾ ਨੀ ਬੋਝ ਹੁਣ ਤੁਸੀਂ ਮੇਰੇ ਸ ਮੇਰੇ ਨਾਲ ਦੋ ਵਾਰ ਤੂੰ ਮੇਰੇ ਨਾਲ ਜਾਂਏਗੇ ਤੂੰ ਪੰਜ ਸੌ ਰੁਪਇਆ ਕੋਲੋਂ ਦਿੱਤਾ ਸੀ ਨਾ ਓਦਣ, ਨਾਲ ਕੀਲ ਗਿਆ ਸੀ ਕੇਲੇ ਆ ਕੇਲੇ, ਹਾਂ ਰੋਜ਼ੇ ਦੀ ਕੁੜੀ ਨੂੰ ਦੇ ਕੇ ਆ ਸੀ ਸੋ -ਸੋ ਹੈਂ ਤੇ ਪੰਜ ਸੌ ਮੈਂ ਇਹਨੂੰ ਦੇ ਕੇ ਆਈ ਸੱਤ ਸੌ ਰੋਜੀ ਦੀ ਕੁੜੀਨੂੰ ਤੇ ਇਨੇ ਮਾਂ ਸੀ ਇਹ ਮਾਂ ਆਉਂਦੀ ਵੀ ਪੰਜ ਸੌ ਮੇਰੀ ਧੀ ਦੇ ਆਦੀ ਮੈਨੂੰ ਦੋ ਸੌ ਈ ਦੇ ਦਾ
ਹਾਂ ਉਹੀ ਤੇ
ਇਹਨੂੰ ਸ਼ਰਮ ਹੀ ਨਹੀਂ ਆਉਂਦੀ ਹੈਗੀ
ਅਕਲ ਕੋਣ ਹੈਗੀ ਇਹਨੂੰ ਦੇਣ ਦਣ ਦਾ ਪਤਾ ਕੁ ਹੈ ਬਸ ਲੈਣ ਜੋਗੇ ਹੀ ਨੇ ਬਸਦੇ
ਮੈਂ ਉਹਨੇ ਨੂੰ ਸੁਣਾਈਆਂ ਸਾ ਉੱਦਣ, ਮੈਂ ਕਿਹਾ ਜੇ ਤੂੰ ਵਿਆਹ ਕਰਨ ਲੱਗਾ ਨਾ ਕੁੜੀਆਂ ਨੂੰ ਵਾਹਕ ਕੰਧਾਈ ਮੁੰਦਰੀਆਂ ਨ ਭੁਗਦੀ ਸਾਡੇ ਕੋਲ ਤਾਂ ਮੁੰਦਰੀ ਲਈ ਸੀ ਆ ਇਹ ਮੈਨੂੰ ਤਾਂ ਹੀ ਕਿ ਮੇਰੇ ਤੋਂ ਨਫ਼ਰਤ ਕਰਕੇ ਆਈ
ਹਮ
ਮੇਰੀਆਂ ਨੂੰ ਪੱਟੇਗੀ ਵੀ ਮੰਗੋ ਤੁਸੀਂ, ਹੈਂ ਤੇ ਮ ਮੈਂ ਮੈਂ ਤੇ ਕੁੜੀਆਂ ਨੇ ਮੈਨੂੰ ਤੇ ਨਹੀਂ ਸੀ ਦੇ ਦੇਣਾ, ਅਸੀਂ ਮੰਮੀ ਮੰਮੀ ਨੂੰ ਕਦ ਤੋਂ ਅਟੈਕ ਹੋਇਆ ਸੀ ਉਦੋਂ ਮੰਮੀ ਨੂੰ ਏਦੋਂ ਹੋਇਆ ਸੀ ਵੀ ਆਂਦੀ ਸੀ ਹਾਏ ਵੀ ਇਹ ਕੁੜੀ ਨੂੰ ਰੋਜ਼ ਨਾਲ ਸੀ ਮੈਂ ਕੁਛ ਨੀ ਕਰਨਾ, ਮੈਂ ਕੁਛ ਨੀ ਕਰਨਾ ਹੈਗਾ ਮੰਮੀ ਨੇ ਮੈਨੂੰ ਭਾਬੀ ਵਾਲੀ ਮੁੰਦਰੀ ਦਿੱਤੀ ਨਵਾਂ ਕੁਛ ਕਰੇਗਾ ਨਾ ਤੇ ਆਹ ਮੁੰਦਰੀ ਰ ਰੋਜ਼ੀ ਨੂੰ ਪਾ ਆਈ ਹੀ ਉਹ ਫਿਰ ਕੁਦਰਤੀ ਇੰਨੇ ਮਤਲਬ ਬਣਵਾ ਲਈ ਸੀ ਕਟਵਾ ਤੀ ਸੀ ਰੋਜ਼ਿਆਂ ਦੀ ਮੈਨੂੰ ਕੀ ਪਾਇਆ ਮਾਮੀ ਟਾਪਸ ਉਸੇ ਤਰ੍ਹਾਂ ਇਹਨੇ ਮੈਨੂੰ ਗੰਦੇ ਪਾਤੇ ਤੇ ਮੁੰਦਰੀ ਜ਼ਰੂਰ ਮੇਰੀ ਛੋਟੀ ਕਰਾਈ ਹੈ ਮਤ ਮੈਨੂੰ ਖੁੱਲੀ ਸੀ ਇਹਨੇ ਘਰੋਂ ਕੀ ਪਾਇਆ ਮੈਨੂੰ
ਹਮ
ਵੀ ਤੂੰ ਚੈਨੀ ਸੈੱਟ ਪਾ ਕੁੜੀ ਨੂੰ ਕੋਈ ਕਰ ਆਪਣੇ ਆਪਣੀ ਸਕੀ ਧੀ ਨੂੰ ਤੇ ਕਰਦੇ
ਹਾਂ ਇਹ ਤੇ
ਤੂੰ ਆਖ ਮੈਂ। ਬੁੱਢਾ ਵਾਰਾ ਹੋ ਕੇ ਮੰਗਣਾ ਵਾ ਇਹਨਾਂ ਕੋਲੋਂ ਛਾਪਾ ਲਿਆਓ ਕੱਲ ਕੱਲ ਨੂੰ ਤੇਰੇ ਨਹੀ ਧੀਆਂ। ਪਰ ਭਰਾ ਵਾਹਵਾ ਮੇਰੇ ਤੋਂ ਸੁਣਿਆ ਸਸੂ ਸਿਆਲ ਚ ਅਹ ਮਾਰੇ ਹੋਇਆ। ਹੋਇਆ ਕੱਢਿਆਈ ਮੈਂ ਕਿਹਾ ਆ ਸਾਡੀ ਹੋ ਗਈ ਆ ਬੁੱਢੀ ਹੁਣ ਤੂੰ ਕੱਢ ਕੱਢ ਕੇ ਦੇ ਰੋਜ਼ੀ ਨੂੰ। ਹਾਂ ਮੈਂ ਮੈਂ ਕਿਹਾ ਸੀ ਮੈਂ ਕਿਹਾ ਸੀ ਬੇਸ਼ੱਕ। ਤੂੰ ਮੇਰੀਆਂ ਗੱਲਾਂ ਮੂੰਹ ਤੇ ਕਰਾਲੀ ਮੈਂ ਕਿਹਾ ਤੂੰ ਦੇ ਹੁਣ ਰੋਜ਼ੀ ਨੂੰ ਤੇਰਾ ਟੈਮ ਏ। ਅਸੀਂ ਹੁਣ ਅਸੀਂ ਭੂਆ ਨੂੰ ਛੱਡਿਆ ਨਾ ਤੇ ਭੋਲੀ ਨੂੰ ਲੱਗ ਗਏ ਦੇਣ। ਅਸੀਂ ਭੂਆ ਰਹੀ ਨੇ ਮਾਣੀ ਉਹਨਾਂ ਨੂੰ ਕਿੰਨੀ ਕੁ ਲੋਹੜੀ ਦਿੰਦੇ ਹਾਂ ਅਸੀਂ ਹੈਂ। ਜਦੋਂ ਆਪਣਾ ਆਪਣਾ ਆਪਣਾ ਹੋਈ ਜਾਂਦਾ ਨਾ ਪਿਛਲਾ ਛੱਡੀ ਜਾਈਦਾ।
ਹਾਂ ਹਾਂ ਹਾਂ ਹ ਹ ਉਹੀ ਤੇ।
ਤੇ ਮੈਂ ਕਿਹਾ ਅਸੀਂ ਭੂਆਾਂ ਨੂੰ ਛੱਡੀ ਤੇ ਭੋਲੀ ਨੂੰ ਲੱਗ। ਦੇਣ ਹੁਣ ਅਸੀਂ ਭੋਲੀ ਨੀ ਛੱਡ ਕੇ ਅੱਗੋਂ ਉਹ ਦੂਜੀਆਂ ਹੋ ਗਈਆਂ ਨੇ। ਤੇ ਤੂੰ ਹੁਣ ਮੈਂ ਕਿਹਾ ਦੇ ਰੋਜ਼ੀ ਨੂੰ ਤੇਰੀ ਵਾਰੀ ਆ ਰੋਜੀ ਕਹਿੰਦੀ ਮਾਮੀ ਏਡੇ ਭੈੜੇ ਬਿਸਕੁਟ। ਕੁੱਟ ਲਿਆਦੇ ਨੇ ਮੈਂ ਕਲੱਪ ਕਲਪ ਕੇ ਬਹਿ ਰਹੀ ਹਾਂ। ਮੈਂ ਕਿਹਾ ਉਹ ਤੇ ਆਂਦੀ ਏ ਤੇਰੀ ਮਾਂ ਤੇ ਆਉਦੀ ਰੋਜ਼ੀ ਮਨਾ ਕਰਦੀ ਸਾਡੇ ਘਰ ਕੋਈ ਕੁੱਝ ਖਾਂਦਾ ਨੀ ਹੈਗਾ। ਆਂਦੀ ਕਹਿੰਦੀ। ਨਾ ਨਾ ਨਾ ਰੋਜ਼ ਨੇ ਮੈਨੂੰ ਦੱਸਿਆ ਹੀ ਰੋਜ਼ ਆਂਦੀ ਹੈ। ਮਾਮੀ ਇਹ ਨਾ ਸੌ ਰੁਪਏ ਦੇ ਤਿੰਨ ਚਾਰ ਕਿੱਲੋ। ਉਹ ਚੁੱਕ ਲਿਆਂਦੇ ਆ ਕੇਲੇ। ਤੇ ਬੀਬੀ ਸਾਡੇ ਘਰ ਆਦੀ ਕੇਲਾ ਕੋਈ ਵੀ ਨੀ ਖਾਂਦਾ ਆਂਦੀ ਬੀਬੀ। ਬੀਬੀ ਆਂਦੀ ਏ। ਆਪਣੇ ਬਾਪ ਨੂੰ ਕਿਹਾ ਕਰ ਐਵੇਂ ਸੌ ਰੁਪਆ ਲਾਉਣਾ ਹੁੰਦਾ ਏਦਾਂ ਤੇ ਅਸੀਂ ਬਾਹਰ ਹੀ ਹੁੰਦੇ ਆ। ਵੀ ਨਾ ਲਿਆਣ ਕਰਨ ਕੇਲੇ ਆਦੀ ਮੈਂ ਤੇ ਇਹ ਗੱਲ ਕਹੀ ਜੇ ਕੇਲੇ ਨੀ। ਮੈਂ ਮੈਂ ਕੇਲੇ ਮਨਾ ਕੀਤੇ ਦੀ ਸੇਬ ਲਿਆਏ ਓ।
ਹਾਂ ਕੋਈ ਹੋਰ ਫਰੂਟ ਲੈ ਆਦਾ ਬੰਦਾ ਚਲ।
ਆਂਦੀ ਇੱਕ ਫੇਰ ਮੈਂ ਉਹਨਾਂ ਨੂੰ ਕਹਾਂਗੀ ਦੂਜਾ ਆਹ ਚੀਜ਼ ਵੀ ਸਾਡੇ ਨਹੀਂ ਖਾਂਦੀ ਹੈਗੇ। ਭਾਵੇਂ ਥੋ ਮੈਂ ਉਹ ਆਉਂਦੀ ਥੋੜ੍ਹੀ ਲਏ ਆਉ। ਰੋਜ਼ੀ ਨੂੰ ਪੁੱਛੀ ਬੇਸ਼ੱਕ ਕਹਿੰਦੀ ਮੈਂ ਤੇ ਇਹਨਾਂ ਨੂੰ ਮਨਾ ਕੁ ਨੀ ਕਰਦੀ ਮੈਂ ਤੇ ਇਹ ਕਹਿਣਾ। ਨੀ ਆ ਵੀ ਸਾਡੇ ਖਾਂਦੇ ਕੋ ਨੀ। ਮੈਂ ਥੋੜ੍ਹੀ ਕਹਿੰਦੀ ਹ ਵੀ ਤੁਸੀਂ ਫਰੂਟ ਲੈ ਕੇ ਹੀ ਨਾ ਆਓੇ।
ਸੱਚੀ ਗੱਲ ਹੈ ਫਰੂਟ ਤਾਂ ਚੱਲ ਖਾ ਹੀ ਲੈਂਦਾ ਬੰਦਾ ਨਹੀਂ ਕੁਛ ਚੀਜ਼ ਖਾਂਦਾ ਜਾਂ। ਪੁੱਛ ਲਈਦਾ ਬੰਦਾ ਬਹਾਨੇ ਸਾਰ ਪੁੱਛ ਲੈਂਦਾ ਕੀ ਖਾਂਦੇ ਹੋ ਕਿ ਨਹੀਂ।
ਮਤਲਬ ਹੁੰਦਾ ਨਾ ਮੈਂ ਅੰਬ ਲੈ ਕੇ ਰਮਾਂ ਮੈਂ ਚੀਜਾਂ ਮੰਡੀ ਗਈ ਓਦਣ ਕਾਕੇ ਨਾਲ। ਮੈਂ ਨਾ ਅੰਬ ਲੈਣੇ ਸੀ ਨਾ ਮੈਂ ਦੋ ਲਫਾਫੇ ਕਰਾ ਲਏ ਮੈਂ ਕਿਹਾ ਕੱਲ ਨਾ ਮੈਂ ਰਮਨ ਨੂੰ ਲੈਣ ਜਾਣਾ ਤੇ ਅੰਬ। ਉਹਨੂੰ ਮੈਂ ਫੋਨ ਕਰਾਂ ਉਹਨੇ ਨਾ ਫੋਨ ਨਾ ਚੁੱਕਿਆ ਰਮਾ ਨੇ। ਅਸੀਂ ਪੁੱਛ ਲੈਂਦੇ ਹਾਂ ਰਮਾ ਨੂੰ ਤੇ ਜਦੋਂ ਮੈਂ ਪਹੁੰਚ ਗਈ ਨਾ ਭੇਵੇ। ਮੈਂ ਕਿਹਾ ਰਮਨ ਕੀ ਲੈ ਕੇ ਆਵਾਂ ਉੱਧਰ ਆਂਦੀ ਮੰਮੀ। ਆੜੂ, ਮੈਂ ਕਿਹਾ ਜਿਹੜੇ ਮੈਂ ਅੰਬ ਲਿਆਈ ਇਨੇ ਮਹਿੰਗੇ ਅੰਬ। ਨਵੇਂ ਨਵੇਂ ਸੀਜਨ ਚ ਅੰਬ ਲਿਆਂਦਾ ਨਾ ਬੰਦਾ ਨਵੇ ਨਵੇ ਤੇ ਆਦੀ ਆ ਅੰਬ ਚ ਉਸੇ ਤਰ੍ਹਾਂ ਝੋਲੇ ਚ ਰਹਿਣ ਦਈ ਤੇ ਮੰਮੀ ਆੜੂ ਲਿਆ ਦੇ ਕਿੱਲੋ। ਫੇਰ ਮੈਂ ਨਾ ਕਿੱਲੋ ਆੜੂ ਲਈਏ ਸੌ ਰੁਪਏ ਕਿੱਲੋ ਉੱਥੋਂ ਪੇਵੇ ਹੋਈ ਤੇ ਅੰਬ ਮੈਂ ਝੋਲੇ ਚ। ਕੱਢੇ ਈ ਨਾ ਉਹ ਝੋਲਾ ਕਰੀ ਉਹਦੀ ਸਸ ਚੁੱਕ ਬੰਦਾ ਸੋਫੇ ਦੇ ਨਾ ਆਇਆ ਨ ਸਾਖੇ ਦੀ ਭਾਰਾ। ਆਪਾ ਰੱਖੀ ਲਈ ਫਿਰਦੇ ਹੋਰ। ਹਾਂ ਮੈਂ ਵਾਪਸ ਆਪ ਵਾਪਸ ਲੈ ਜਾਓ ਤੁਸੀਂ ਮੰਮੀ ਇੱਥੇ ਧਰ ਕੇ ਜਾਏਗੀ। ਤੇ ਮੈਂ ਚਲੀ ਜਾਣਾ ਮੈਂ ਤੇਰੇ ਨਾਲ ਟੁਰ ਪੈਣਾ ਤੇ ਇੱਥੇ ਕੌਣ ਖਾਏਗਾ ਸਾਡਾ ਅੰਬ। ਨਾ ਰਮਣ ਵੀ ਨੀ ਖਾਂਦੀ ਨਾ ਅੰਬ।
ਅੱਛਾ
ਖਾਵੇ ਨਾ ਕੇਲਾ ਖਾਵੇ ਰਮਨ।
ਹੂੰ
ਤੇ ਦੂਜਾ ਵੀ ਤੂੰ ਵਾਪਸ ਲੈ ਜਾ ਧੀਆਂ ਨੂੰ ਪੁੱਛ ਹੀ ਲਈ ਦਾ ਐ। ਤੇ ਜੇ ਉਹ ਮੈਨੂੰ ਰਮਨ ਕਵੇ ਮੰਮੀ ਅਸੀਂ ਅਬਣੀ ਖਾਂਦੇ ਤੇ ਮੈਂ ਕੁੱਝ ਵੀ ਨਾ ਲੈ
ਹਾਂ ਇਹ ਤੇ ਹੈ ਹੀ ਹੀ ਉਹਨੇ ਕਿਹੜਾ ਸ਼ੁਕਰ ਚੱਲ ਕੁੱਛ ਤੇ ਮਨਾ ਕੀਤਾ ਤੂੰ ਇਹ ਅੱਜ ਕਹਿੰਦੇ ਨੇ ਹਾਂ ਇਹ ਸ਼ੁਕਰ ਪਾਲਦੇ ਨੇ ਚੱਲ ਕੁੜੀ ਮਨਾ ਕਰਦੀ ਏ। ਆਉਂਦੀ ਹੁੰਦੀ ਰੋਜ਼ ਕਦੀ ਲੈਂਦੀ ਹੈਗੀ ਮੈਂ ਕਿਹਾ ਤਹਨੂੰ ਦਏਗੀ ਤੂੰ ਲਏਗੀ। ਅਗੇ ਤੋ ਉਹਨੇ ਆਪੇ ਹੀ ਕਹਿਣਾ ਆਹੋ ਰੋਜ਼ੀ ਨੀ ਲੈਂਦੀ ਹੈਗੀ। ਪੈਸਾ ਪੂਸਾ ਕੁੱਛ ਨਹੀਂ ਲੈਦੀ ਹੈਗੀ ਮੈਂ ਕਿਹਾ ਜੇ ਤੂੰ ਦਵੇਗੀ ਤੇ ਉਹ ਲਏਗੀ। ਆਪਣੇ ਕੋਲ ਹੀ ਮੈਂ ਕਿਹਾ ਦੇ ਦੂਗੀ ਤੁਹਾਨੂੰ ਕਹਿ ਛਡਏ ਹੁਣ ਇਹਨੂੰ ਕਹਾਣੀ ਕਣੀ ਹੁਣ ਤੇ ਕਰਨ
ਮੈਂ ਕਿਹਾ ਮੈਂ ਕਿਹਾ ਤੂੰ ਤੇ ਮਾਣੀ ਦਾ ਵੀ ਅੱਗ ਮਾਰਦੀ ਪਈਦੀ ਮਾਣੀ ਦਾ ਵੀ ਮਾਰਨੇ ਆਹ ਫ ਫੇਰ ਅਗਲੇ ਕਹਿ ਦੇਣਗੇ ਵੀ ਉਹ ਭੁੱਖੀ ਏ।
ਆਹੋ ਸੱਚੀ ਗੱਲ ਸਹੀ ਗੱਲ ਏ
ਹੋਰ ਪਾਗਲਨੀ ਹੁਣ ਗੁੱਸਾ ਲੱਗਦਾ। ਹੁਣ ਗੁੱਸਾ ਲੱਗਦਾ ਹਾਂ ਆਦੀ
ਫੇਰ ਉਹੀ ਤੇ ਭਾਵੇਂ ਜਿਵੇਂ ਮਰਜ਼ੀ ਨੇ ਵਿਚਾਰੇ ਦਿੰਦੇ ਹੀ ਨੇ ਨਾ।
ਹਾਂ। ਤੇ ਹੁਣ ਇਹਨੂੰ ਵੇਖ ਵੇਖ ਕੇ ਸਾੜਨ ਹੁੰਦਾ ਵੀ ਉਹ ਲਿਆਂਦਾ
ਹਾਂ ਹੁੰਦਾ ਹੁੰਦਾ ਕਿ ਉਹਨੇ ਭਾਵੇਂ ਕੋਈ ਵੀ ਏ। ਹੁੰਦਾ ਸਭ ਨੂੰ ਸੱਸਾਂ ਹੀਆਂ ਟਿਕਣ ਦਿੰਦੀਆਂ। ਸੱਸਾ ਨੀ ਟਿਕਣ ਦਿੰਦਿਆ ਸਸ ਨਾ ਹੋਏ ਫੇਰ
ਕਹਿੰਦੀ ਕਹਿੰਦੀ ਉਹਨੇ ਮੈਨੂੰ ਕਿਹਾ ਕਹਿੰਦੀ ਰੋਜੀ ਤੂੰ ਲੱਖ ਪਰਦੇ ਪਾ। ਤੂੰ ਲੱਖ ਪਰਦੇ ਪਾ। ਤੇ ਤੇਰੇ ਸਮਾਣੇ ਪਹੁੰਚਣ ਤੋਂ ਪਹਿਲਾਂ ਸਾਨੂੰ ਬਾਦ ਪਹੁੰਚ ਜਾਂਦੀ ਏ।
ਹਾਂਜੀ ਦਰਾਣੀ ਦੇ ਸਾਹਮਣੇ
ਹਾਂ ਅਦਿਤ ਅਦਿਤ ਰਾਣੀ ਨੇ ਬੜਾ ਕੀਤਾ ਅਦਿਤ ਰਾਣੀ ਨੇ ਵੀ ਕਿਹਾ। ਕਹਿੰਦੀ ਦੀਦੀ ਤੁਸੀਂ ਕਹਿੰਦੇ ਹੋ ਸਾਡਾ ਮੇਰੇ ਭਰਾ ਮੇਰੇ ਭੂਆ ਦੇ ਮੁੰਡੇ ਗੁਰੀ ਨੂੰ ਇੰਨੇ ਇੰਨੇ ਬਦਨਾਮੀਆਂ ਕਰਦੇ ਨੇ ਤੁਹਾਡੇ ਉੱਥੇ ਦੀਆਂ
ਦੱਸ।
ਹੂੰ। ਚਲ ਮਾਣੀ ਮਿਲਨੀ ਆ ਫੇਰ ਐਂ, ਦੁਬਾਰਾ ਕਰ ਲੈ।